ਹਾਂਜੀ ਸਸ਼ ਰੀ ਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਠੀਕ ਹੋ ਤੁਸੀਂ।
ਹਾਂਜੀ, ਹਾਂਜੀ ਵਧੀ
ਬਸ ਵਧੀਆ ਹੋਰ ਕੀ ਕਰਦੇ ਸੀ।
ਕੁਛ ਨੀ ਬਸ ਮੇਰੀ ਗੁੜੀਆ ਸਵੇਰ ਦੀ ਟੀ ਵੀ ਅੱਗੇ ਬੈਠੀ ਹੋਈ ਸੀ ਹੁਣ ਉਹਨੂੰ ਸੁਆ ਕੇ ਹਟੀਆਂ ਮੈਂ ਕਿਹਾ ਬੱਚਾ
ਟੀ ਵੀ ਬੰਦ ਕਰ ਤੇ ਜਲਦੀ ਸੋ, ਕਿਉਂਕਿ ਨਾ ਬੱਚਿਆਂ ਨੂੰ ਟੀ ਵੀ ਬੜਾ ਨੁਕਸਾਨ ਕਰੀ ਜਾਂਦਾ ਐ। ਹੂੰ ਟੀ ਵੀ ਮੋਬਾਇਲ ਫੋਨ ਹਰ ਟਾਈਮ ਬੱਚੇ ਨਾ ਰੀਲਸ ਲੱਗੇ ਰਹਿੰਦੇ ਨੇ।
ਬਿਲਕੁਲ ਬੱਚੇ ਨੀਂ ਮੰਨਦੇ ਜੀ ਬੱਚੇ ਨੂੰ ਤੇ ਹਮੇਸ਼ਾ ਆਪਣਾ ਹੀ ਇੰਟਰਟੇਨਮੈਂਟ ਚਾਹੀਦਾ ਕੁ ਕੁਛ ਨਾ ਕੁਛ, ਫੋਨ ਹੋਵੇ- ਟੀ ਵੀ ਹੋਵੇ ਕੁਛ ਵੀ ਚਾਹੀਏ ਉਹਨਾਂ ਨੂੰ ਇਹ ਨੀ ਪਤਾ ਕਿ ਅਸੀਂ ਐਹ ਅੱਖਾਂ ਤੇ ਕਿੰਨਾ ਇਫੈਕਟ ਕਰਦਾ ਐ ਸਾਡੀ ਹੈਲਥ ਤੇ ਕਿੰਨਾ ਇਫੈਕਟ ਕਰਦਾ ਐ।
ਹਾਂਜੀ ਆਈਸ ਤੇ ਵੀ ਇਫੈਕਟ ਪੈਂਦਾ ਬਲਕਿ ਇਹਨਾਂ ਦੀ ਨਾ, ਕਈ ਰੀਲਸ ਚ ਨਾ ਇਹਨਾਂ ਦੀ ਬੋਲਣ ਦੀ ਜਿਹੜਾ ਟੋਨ ਹੈ ਜਾਂ ਕੁਛ ਵੀ ਲਗਾ ਲੋ ਬੜਾ ਗੰਦਾ ਐ, ਉਹਨਾਂ ਤੋਂ ਗੰਦੀ ਗੱਲਾਂ ਸਿੱਖਦੇ ਨੇ ਕਈ ਹੁੰਦੇ ਨਾ ਵਧੀਆ ਬਲੋਗਰ ਵਗੈਰਾ ਜਿਨਾਂ ਦੇ ਬਲੋਗ ਦੇਖੋ ਜਾਂ ਵਧੀ, ਲ ਜਿਹੜੀ ਐਜੂਕੇਸ਼ਨਲ ਵਾਲੀ ਚੀਜ਼ ਨਈ ਦੇਖਣੀ ਇਨਾਂ ਨੇ ਜਿਹੜੀ ਦੂਸਰੀ ਚੀਜ਼ਾਂ ਨਾ ਉਹ ਦੇਖਣਗੇ ਜਿਹੜੀ ਮਾਇੰਡ ਨੂੰ ਡਿਵਰਟ ਕਰਦੀਆਂ ਨੇ
ਹਾਂ ਤੇ ਹੂੰ, ਐ ਹੁਣ ਬੱਚਿਆਂ ਨੂੰ ਤਾਂ ਇਨੀ ਸਮਝ ਨਈ ਹੁੰਦੀ ਨਾ ਬਚ ਬੱਚੇ ਤੇ ਜੋ ਆਇਆ ਉਹੀ ਦੇਖਦੇ ਨੇ ਜੋ ਚੱਲਦਾ, ਹੁਣ ਤਾਂ ਬਾਅਦ ਚ ਪਤਾ ਪਤਾ ਲੱਗਦਾ ਕਿ ਬੱਚਿਆਂ ਦੇ ਕੀ ਇਫੈਕਟ ਪੈਂਦਾ ਹੈ ਹਨਾ
ਹਾਂਜੀ ਹਾਂਜੀ, ਹਾਲੇ ਤਾਂ ਫੇਰ ਵੀ ਮੇਰੀ ਕੁੜੀਆਂ ਸੁਣ ਲੈਂਦੀ ਹੈ ਇਹਨੂੰ ਮੈਂ ਥੋੜਾ ਡਾਂਟ ਤੇ ਬੰਦ ਈ ਆ ਉਹਦੀ ਬੰਦ ਕਰ ਦੇਗੀ, ਬਲਕਿ ਕਿਸੇ ਟਾਈਮ ਤਾਂ ਜੇ ਮੈਂ ਫੋਨ ਆ ਦਵਾਂ ਨਾ ਚੁੱਪ ਚਾਪ ਬੈਠੀ ਵੀ ਰਹੇਗੀ ਦੂਸਰੇ ਅਗਰ ਫੇਰ ਮੈਂ ਡਾਂਟ ਕੇ ਜਦੋਂ ਇਹਨੂੰ ਫੋਨ ਖੋਵਾਂਗੀ ਉਸੋ ਜਦੋਂ ਥੋੜੇ ਟਾਈਮ ਬਾਅਦ ਮੈਂ ਫੋਨ ਦੇਖੂਗੀ ਮੈਨੂੰ ਕਹਿਗੀ ਫੋਨ ਦੇਖਣਾ ਤੁਸੀਂ ਫੋਨ ਦੇਖਣਾ, ਫੋਨ ਬੰਦ -ਫੋਨ ਬੰਦ, ਮੈਨੂੰ ਕੋ ਤੈਨੂੰ ਏ ਇੰਨਸ- - ਬਣ ਸਕਦੀ ਮੇਰੀ ਗੂੜੀਆ
ਉਹੀ ਨਾ ਬੱਚੇ ਅੱਜ ਕੱਲ੍ਹ ਐਡਵਾਂਸ ਹੋ ਗਏ ਨੇ ਨਾ ਫੋਨ ਦੇਖ- ਦੇਖ ਕੇ ਅਪਡੇਟ ਹੋ ਗਏ ਨੇ ਹੁਣ ਇਹ ਵੀ ਨਾ ਹੋਣ ਫੋਨ ਵੀ ਨਾ ਹੋਏ ਤੇ ਬੰਦਾ ਬੋਹਤ ਹੀ ਉਹਵੇ ਲੱਗਦਾ, ਹੈਂਡੀਕੈਪ ਜਿਆ ਹੋ ਗਿਆ ਜਿਵੇਂ ਫੋਨ ਇੱਕ ਵਾਰੀ ਵੀ ਖ਼ਰਾਬ ਹੋ ਜਾਏ ਕੁਛ ਜੇ ਹੋ ਜੇ, ਤੇ ਅੱਜ ਕੱਲ ਕਿਸੇ ਦਾ ਗੁਜ਼ਾਰਾ ਹੀ ਨੀ ਹੈ ਫੋਨਾਂ ਤੋਂ ਬਗੈਰ ਬ ਜੇ ਬੱਚੇ ਕੋਲ ਫੋਨ ਐ। ਐਡਵਾਂਟਜ ਵੀ ਤੇ ਹੈ ਨੇ ਨਾ ਫੋਨ ਦੇ ਹੁਣ ਅਸੀਂ ਘਰ ਬੈਠੇ ਕੁਛ ਵੀ ਮੰਗਾ ਲੈਂਨੇ ਆ ਔਡਰ ਕਰ ਲੈਂਨੇ ਆ, ਔਨਲਾਈਨ ਔਡਰ ਕਰ ਲਿੱਤਾ ਹਨਾ ਘਰ, ਖਾਣ ਵਾਸਤੇ ਮੰਗਾਣਾ ਤਾਂ ਮੰਗਵਾ ਲਿੱਤਾ
ਜੀ ਜੀ ਜੀ ਇਹ ਬਚ, ਇਹ ਚੀਜ਼ ਨਾ ਬੱਚੇ ਨੂੰ ਬੜਾ ਹੋ ਗਿਆ, ਮੰਮਾ ਫੋਨ ਤੇ ਨਾ, ਬੜੀ ਭੁੱਖ ਲੱਗੀ ਆ ਕੁੱਛ ਔਡਰ ਕਰ ਦੋ, ਕੁੱਛ ਔਡਰ ਕਰਦੋ ਕਰ ਮੈਂ ਤੇ ਇਨਾਂ ਨੂੰ ਪਤਾ ਮੰਮਾ ਪਾਪਾ ਬਾਹਰ ਤੇ ਜਾਣਗੇ ਨੀ, ਇਸ ਕਰਕੇ ਜਮੈਟੋ, ਸਵੀਗੀ ਕਿੱਧਰੋਂ ਵੀ ਔਡਰ ਕਰ ਦੋ ਈਵਨ ਕਿ ਕੋਈ ਚੀਜ਼ ਚਾਹੀਦੀ ਹੈ ਮੰਮਾ ਬਲਿੰਕਿਡ ਤੇ ਦੇਖਿਓ ਹੈਗੀ ਹੈ, ਮਮਾ ਸਿੱਧਾ ਐਵੇ ਕਹਿੰਦੇ ਨੇ ਬਚ
ਹਾਂ ਬੱਚੇ ਅੱਜ ਕੱਲ੍ਹ ਬੋਹਤ ਤੇਜ਼ ਨੇ ਬੋਹਤ ਤੇਜ਼ ਨੇ।
ਮੈਂ ਤਾਂ ਉਹ ਸੋਚ ਅੱਜ ਕੱਲ ਮੈਂ ਸੋਚਦੀ ਆ ਮੈਂ ਕਿਹਾ ਇੰਨੀ ਗੰਦੀ ਜਨਰੇਸ਼ਨ ਸ਼ਨ ਆ ਰਹੀ ਹੈ ਨਾ ਇੰਨੀ ਐਡਵਾਂਸ। ਜਿਹਨੂੰ ਆਪਾਂ ਏ ਆਈ ਇੱਕ ਤਰਾਂ ਦੀ ਕਹਿ ਸਕਦੇ ਹਾਂ, ਮੈਂ ਅੱਗੇ ਸੋਚਦੀ ਹਾਂ ਜਿਹੜੀ ਅਗੇ ਆਲੀ ਜਨਰੇਸ਼ਨ ਆਏਗੀ, ਉਹ ਕਿਸ ਤਰਾਂ ਹੋਏਗੀ ਉਹ ਤਾਂ ਸਾਨੂੰ ਵੇਚ ਕੇ ਆ ਜਾਵੇਗੀ ਅੱਗੇ ਜਾ
ਬਿਲਕੁਲ ਉਹਦੇ ਵਾਸਤੇ ਤੇ ਏ ਆਈ ਦੀ ਵੀ ਲੋੜ ਨਹੀਂ ਹੈ, ਸਾਡੇ ਬੱਚਿਆਂ ਨੂੰ ਤੇ ਮੈਂ ਸਹੀ। ਦੱਸਾਂ ਸਾਡੇ ਬੱਚੇ ਇੰਨੇ ਐਡਵਾਂਸ ਹੋ ਜਾਣਗੇ ਤਾ ਤਕ ਦੇ।
ਹਾਂਜੀ- ਹਾਂਜੀ ਸਾਡੇ ਵਰਗੇ ਤਾਂ ਬਜ਼ੁਰਗ ਹਾਂਜੀ। ਕਿ ਅਸੀਂ ਤਾਂ ਬਜ਼ੁਰਗ ਹੋ ਜਾਂਣਗੇ ਇੱਕ ਤਰਾਂ ਦੇ। ਸਾਨੂੰ ਵੇਚ ਹੀ ਆਉਣਗੇ, ਵੀ ਇਹਨਾਂ ਨੂੰ ਪਤਾ ਮੈੂੰ- ਸਾਨੂੰ ਤਾਂ ਪਤਾ ਵੀ ਲੱਗਣਾ ਕਿਸ ਹਿਸਾਬ ਦਾ ਸਾਨੂੰ ਵੇਚ ਕੇ ਆ ਗਏ ਨੇ, ਤੇ ਬਸ। ਉਹਨਾਂ ਦੀ ਏਜੀ ਹੈਗੀ ਨੇ ਅੱਜ ਕੱਲ ਦੇ ਬੱਚੇ ਬੜੇ ਐਡਵਾਂਸ ਨੇ।
ਨਹੀ ਤੇ। ਐਡਵਾਂਟੇਜ ਵੀ ਹੈ ਤੇ, ਡਿਸਐਡਵਾਂਟੇਜ ਵੀ ਹੈ, ਹਰ ਚੀਜ਼ ਦੇ ਅਗਰ ਅਸੀਂ ਦੇ- ਕੀ ਲਿਮਿਟ ਯੂਜ ਕਰਾਂਗੇ ਤੇ ਉਹ ਸਾਨੂੰ ਐਡ ਵਾਨ - ਟੇਜ ਹੀ ਦੇਗਾ ਅਗਰ ਉਸ ਲਿਮਿਟ ਤਾਂ ਜ਼ਿਆਦਾ ਯੂਜ ਕਰਾਂਂਗੇ ਚੌਵੀ ਘੰਟੇ ਫੋਨ ਹੀ ਫੋਨ ਯੂਜ ਕਰਨਾ ਹੈ, ਤੇ ਤੇ ਉਹ ਸਾਨੂੰ ਦਿਸ ਐਡਵਾਂਟੇਜ ਹੀ ਦੇਗਾ ਫੇਰ ਸਾਨੂੰ ਲੋਸ ਹੀ ਦੇਗਾ।
ਹੁਣ ਜਿਵੇਂ ਕਿ ਕਰਿਏ ਹੁਣ। ਨੇ ਵੀ ਅਹ ਟੀਵ ਅ ਫੋਨ ਕਿਉਂ ਦਿੰਦੇ ਨੇ ਪੇਰੈਂਟਸ। ਅਗਰ ਬੱਚਾ ਟੀ ਵੀ ਨੀ ਦੇਖਦਾ, ਦੋ ਮਿੰਟ ਲਈ ਫੋਨ ਨਾ ਵੈਸੇ ਦੇ ਦਿੰਦੇ ਕਿਸੇ ਬਾਹਰ ਅੰਦਰ ਕਈ ਬੱਚੇ ਨੂੰ ਨਾ ਰੋਟੀ ਖਾਣ ਵੇਲੇ ਨਾ ਟੀਵੀ ਦੇਖਣ ਦੀ ਆਦਤ ਹੁੰਦੀ ਹੈ।
ਹਾਂਜੀ- ਹਾਂਜੀ।
ਜੀ- ਜੀ ਅਗਰ ਉਹ ਕਿਧਰੇ ਬਾਹਰ ਗਏ ਨੇ ਉੱਥੇ ਜਾ ਕੇ ਟੀ ਵੀ ਤੇ ਮਿਲ ਨੀ ਸਕਦਾ। ਤੇ ਫੋਨ ਦੇ ਦਿਦੇ ਨੇ।
ਉਹੀ ਗਲਤ ਕਰਦੇ ਨੇ ਨਾ, ਉਹੀ ਤੇ ਚੀਜ਼ ਗਲਤ ਉਹੀ ਤੇ ਹਾਂ, ਹੈਬਿਟ। ਆ ਜਾਂਦੀ ਐ।
ਜੀ- ਜੀ ਹੁਣ ਔ ਮੇਰੇ ਕਈ। ਬੱਚੇ ਮੈਂ ਦੇਖਿਆ ਨੇ ਨਾ ਸਾਡੇ ਕਲਕਿ ਰਿਸ਼ਤੇਦਾਰੀ ਚ ਈ ਨੇ। ਉਹਨਾਂ ਨੇ ਫੋਨ ਤੋਂ ਬਿਨਾਂ ਰੋਟੀ ਤੱਕ ਅੱਦਰ ਨਹੀ ਜਾਏਗੀ, ਜਦੋਂ ਤੱਕ ਪਲੇਟ ਚ ਜਿੰਨਾ ਟਾਈਮ ਅੱਗੇ ਪਈ ਰਵੇ- ਪਈ ਰਵੇ, ਜਦੋਂ ਹੱਥ ਚ ਫੋਨ ਆਏ ਤੋ ਉਸ ਬਾਦ ਮੂੰਹ ਖੁੱਲੇਗਾ ਅਦਰਵਾਈਜ਼ ਮੂੰਹ ਹੀ ਨਹੀਂ ਖੁੱਲੇਗਾ।
ਮੂੰਹ ਹੀ ਨਹੀਂ ਖੁੱਲੇਗਾ, ਇਹ ਇਹਸੀਂ ਹੈਬੀਟ ਆਪ ਹੀ ਪਾਣੇ ਆ ਬੱਚਿਆਂ ਨੂੰ। ਫੇਰ ਅਸੀਂ ਕਹਿੰਦੇ ਹਾਂ ਸਾਡੇ ਬੱਚੇ ਫੋਨ ਨੀ ਛੱਡਦੇ ਜੇ ਹੈ- ਵੋ ਹੈ ਕਿਉਂਕਿ ਲੇਬੇਟ ਫੋਨ। ਪਰ ਮੈਂ ਕੰਮ ਕਰ ਲਾਂ ਮਾਵਾਂ ਕੀ ਕਰਦੀਆਂ ਨੇ ਕੱਲੀਆਂ ਹੁੰਦੀਆਂ ਨੇ ਕਈ ਵਾਰੀ ਕੋਈ ਫੜਨ ਵਾਲਾ ਨੀ ਹੁੰਦਾ ਬੱਚੇ ਨੂੰ, ਫੋਨ। ਪੜਾ ਚੜਦੀਆਂ ਨੇ ਲੈ ਬੇਟਾ ਕਾਰਟੂਨ ਦੇਖ ਲੈ ਬੇਟਾ ਯੇ ਦੇਖ। ਹਮ ਕਾਮ ਕਰ ਲੈ ਉਹ- ਉਹ ਉਹ ਚੀਜ਼ ਗ਼ਲਤ ਹੋ ਜਾਂਦੀ ਹੈ ਨਾ, ਹੂੰ।
ਘਰੇ ਜਾਈਏ ਉੱਥੇ ਬੱਚੇ ਨੂੰ ਚੁੱਪ ਕਰਾ ਕੇ ਬਿਠਾਣਾ ਜਾਂ ਕਿਧਰੇ ਵੀ ਜਾਈਏ, ਬ- ਜੇ ਚੁੱਪ ਕਰਾਣਾ ਲੋ ਫੋਨ ਫੜੋ ਹਾਂਜੀ ਇਹ ਨਾ ਬੜੀ ਗ਼ਲਤ। ਗੱਲ ਹੈਗੀ ਹੈ, ਮੈਂ ਬੜੀ ਉਹਨਾਂ ਨੂੰ ਕਹਿੰਣੀ ਆ। ਫੇਰ ਓਸ ਸੋਚਦੀ ਆ ਇੱਕ ਸੁਣਦੇ ਤਾਂ ਹੈ ਨੀ ਕਹਿੰਦੇ। ਆ ਬੋ ਕਹਿੰਦੇ ਸਾਡੇ ਬੱਚਿਆਂ ਨੇ ਮੰਨਨਾ ਹੀ ਈ ਨਹੀਂ, ਮੈਂ ਕਿਹਾ ਨਹੀਂ ਮੰਨਨਾ ਨਾ ਮੰਨਣ। ਫੇਰ ਮੈਂ ਆਪਣੇ ਬੱਚਿਆਂ ਨੂੰ ਸੁਧਾਰਨ ਦੂਸਰੇ ਬੱਚਿਆਂ ਨੂੰ ਥੋੜੇ ਸੁਧਾਰਨ ਦਾ ਮੈਨ ਟੇ ਟੇਕਾ ਲਿਆ।
ਬਿਲਕੁਲ ਜੀ ਅਸੀਂ ਤੇ ਅੱਜ ਕੱਲ ਅਸੀਂ। ਆਪਣੇ ਬੱਚਿਆਂ ਨੂੰ ਕਹਿਣ ਦਾ ਹਾਲ ਨਹੀਂ ਹੈ, ਤੇ ਦੂਜੇ ਦੇ ਬੱਚਿਆਂ ਨੂੰ ਕੀ ਕਹੋ ਗੇ। ਅੱਜ ਕੱਲ ਆਪਣਾ ਬੱਚਾ ਜਵਾਬ ਦੇ ਦਿੰਦਾ ਇੱਕ ਤੋਂ ਦੂਜੀ ਵਾਰੀ ਕਹਿ ਦੋ ਕੁੱਛ। ਓ ਵੀ ਕੈ ਦੇ ਗਾ ਨਈ ਜੀ ਹਨਾ ਤੇ ਅਸੀਂ ਕਿਸੇ ਦੇ ਬੱਚੇ ਨੂੰ ਕੀ ਕਈਏ?
ਬੱਚੇ ਐਜੂਕੇਸ਼ਨ ਵਾਲੀ ਮੈਂ ਆਪਣੀ ਗੁੜੀਆਂ ਲਈ ਨਾ ਇੱਕ ਐਪ ਡਾਊਨਲੋਡ ਕਰਕੇ ਦਿੱਤਾ ਸੀ ਮੈਂ ਕੇਆ ਚਲੋ ਇੱਕ ਨਾ ਪੋਇਮ ਸੀ ਵਗੈਰਾ ਦਾ ਨਾ ਵਧੀਆ ਐਪ ਦਿਖਿਆ ਸੀ ਮੈਨੂੰ।
ਹੂ ਹੂ
ਤੇ ਓ ਪੋਇਮਸ ਹੋ ਗੇ ਜ ਕੁਛ ਵੈਸੇ ਅ ਏ ਬੀ ਸੀ ਵਗੈਰਾ ਹੋਗੀ ਜਾਂ ਵੈਸੇ ਇਨੂੰ ਮੈਂ ਨਾ ਮੈਂ ਕੇਆ ਚਲੋ ਬੱਚਾ ਅਗਰ ਤੂੰ ਫੋਨ ਈ ਦੇਖਣਾ ਐ ਕੋਈ ਖੇਲਣਾ ਈ ਐ ਤੂੰ ਈ ਦੇਖ ਲੈ। ਨਈ ਕੁਛ ਜਾ ਜਾਂਦੇ ਸਿਧਾ ਹੱਥ ਯੂਟਿਊਬ ਤੇ ਐ। ਸਿੱਦਾ ਜਾਂਦਾ ਹੱਥ ਯੂਟਿਊਬ ਤੇ ਓ ਐੱਪ ਤੇ ਤਾਂ ਹੱਥ ਜਾਂਦਾ ਈ ਨੀ ਬੱਚੇ ਦਾ
ਸਈ ਗੱਲ ਐ।
ਇਨਾਂ ਰੀਲਸ ਨੇ ਇਨਾਂ ਦਾ ਮਾਇਡ ਡਾਇਵਰਟ ਕੀਤਾ ਹੋਇਆ ਮੈਂ ਦੱਸ ਨੀ ਸਕਦੀ।
ਹੁੰ
ਕਈ ਚੈਨਲਸ ਵੀ ਇਹੋ ਜੇ ਗੰਦੇ ਗੰਦੇ ਆ ਚੁੱਕੇ ਨੇ ਬੱਚਿਆਂ ਦੇ ਓਨਾਂ ਵੀਡੀਓ ਚ ਦੇਖਣਗੇ ਏਦੇ ਕੋਲ ਏ ਕੀ ਹੇਗਾ। ਫੇਰ ਮਗਰ ਪੈਂਦੇ ਨੇ ਮੰਮਾ ਮੁ ਮੈਨੂੰ ਏ ਚਾਈਦਾ। ਮੰਮਾ ਮੈਨੂੰ ਵੀ ਏ ਚਾਈਦੈ।
ਓ ਚੀਜ਼ ਨਈ ਹੋਣੀ ਚਾਈਦੀ ਨਾ ਓਈ ਤੇ ਏਕ ਚੀਜ਼ ਗ਼ਲਤ ਏ ਨਾ।
ਹਾਂਜੀ ਹਾਂਜ
ਪਰ ਹੁਣ ਦੇਖੋ ਨਾ ਫੋਨ ਸਾਡੇ ਕੰਮ ਵੀ ਤੇ ਕਿੰਨੇ ਆਂਦਾ ਏ ਨਾ ਸਾਨੂੰ ਕਿੰਨੀ ਫੈਸ ਲੀਟੀ ਦਿੰਦਾ ਏ ਅਸੀਂ ਕਿੱਥੇ ਜਾ ਰੇ ਆਂ ਘਰਦਿਆਂ ਨੂੰ ਦਿੱਕਤ ਨਾ ਆਏ ਅਸੀਂ ਓਨਾਂ ਨੂੰ ਆਪਣੀ ਲੋਕੇਸ਼ਨ ਸੈਂਡ ਕਰ ਦੇਨੇ ਆਂ ਹੈਨਾ ਅ ਹਾਂ ਰਾਈਡ ਬੁੱਕ ਕਰ ਲਈ ਦੀ ਏ ਟਿਕਟਾਂ ਬੁੱਕ ਕਰ ਲਈ ਨੇ ਹਰ ਚੀਜ਼ ਐ ਫੈਸਿਲਿਟੀ ਵੀ ਤੇ ਬੌਤ ਐ।
ਫੈਸਿਲਿਟੀਜ਼ ਹੈਗੀਆਂ ਨੇ ਬੱਚੇ ਜਿਵੇਂ ਕਿ ਕਿਧਰੇ ਓ ਅੱਜ ਕੱਲ ਵੀਡੀਓਜ਼ ਦਿਖਾਂਦੇ ਨੇ ਨਾ। ਵੀ ਗਰਲਸ ਕੱਲੀ ਜਾ ਰੀ ਐ ਔਟੋ ਵਗੈਰਾ ਤੇ ਤੇ ਓਦੇ ਵਾਸਤੇ ਲੋਕ ਲੋਕੇਸ਼ਨ ਸ਼ੇਅਰ ਕਰਦੇ ਤੇ ਕਿੰਨਾ ਵਧੀਆ ਆਉ
ਕਿੰਨਾ ਵਧੀਆ ਹੁੰਦਾ ਦੇਖੋ ਕਿੰਨਾ ਫਾਇਦਾ ਐ ਨਾ ਓਈ ਤੇ। ਪੂਰੀ ਲੋਕੇਸ਼ਨ ਸ਼ੇਅਰ ਹੋ ਜਾਂਦੀ ਐ ਓਦਾ ਨਾਮ, ਨੇਮ, ਨੰਬਰ ਸਭ ਕੁਜ। ਹਾਂ, ਪੈਲੇ ਬੈਠੋ ਤੇ ਪੈਲੇ ਲੋਕੇਸ਼ਨ ਓਦੀ ਡਿਟੇਲ ਸੈਂਡ ਕਰ ਦੋ। ਭਾਵੇਂ ਫੇ ਫੋਨ ਓਫ ਹੋ। ਹੋਵੇ ਨਾ ਹੋਵੇ ਕੋ ਕੁਛ ਵੀ ਪ੍ਰੋਬਲਮ ਹੋਵੇ ਵਾਹਿਗੁਰੂ ਨਾ ਕਰੇ ਕਿਸੇ ਨਾਲ ਕੋਈ ਪ੍ਰੋਬਲਮ ਹੋਵੇ। ਪਰ ਬਹੁਤ ਹੀ ਮਤਲ ਕੰਮ ਆਉਂਦਾ ਏ ਫੋਨ।
ਜੀ, ਜੀ, ਜੀ ਬਸ ਬ ਬਸ ਏਨਾਂ ਚੀਜ਼ਾਂ ਕਰਕੇ ਤਾਂ ਬ ਬੰਦੇ ਫੋਨ ਲੈਂਦੇ ਨੇ।
ਹਾਂ ਓਈ ਨਾ ਸਕੂਲ ਦੇ ਪ੍ਰੋਜੈਕਟ ਹੁੰਦੇ ਨੇ ਓਨਾਂ ਦੇ ਸਕੂਲ ਦੇ ਕੰਮ ਹੁੰਦੇ ਨੇ। ਹਾਂ ਸਕੂਲ ਦੇ ਕੰਮ ਹੁੰਦੇ ਨੇ ਅੱਜ ਕੱਲ ਅੱਧਿਆਂ ਤੋਂ ਜਿਆਦਾ ਕਰੋਨਾ ਚ ਦੇਖਿਆ ਨੀ ਕਿੰਨੀ ਪੜ੍ਹਾਈਆਂ ਹੋਈਆਂ ਨੇ। ਸਕੂਲ ਫੋਨਾਂ ਤੇਈ ਹੋਈਆਂ ਨੇ ਘਰ ਬੈਠੇ ਵ
ਸਾਰੀ ਔਨਲਾਈਨ ਡੇ ਡੇਢ ਦੋ ਸਾਲ ਜੇੜੀ ਵੀ ਪੜ੍ਹਾਈ ਹੋਈ ਆ ਔਨਲਾਈਨ ਹੀ ਹੋਈ ਆ ਔਨਲਾਈਨ ਦੇ ਥਰੂ ਈ।
ਕੌਣ ਜਾ ਰੇਆ ਸੀ?
ਸਹੀ ਐ ਬੱਚੇ ਬਸ ਅੱਜ-ਕੱਲ ਔਨਲਾਈਨ ਦਾ ਨਾ ਜਮਾਨਾ ਬੜਾ ਆ ਗਿਆ ਤੇ ਬਸ ਬੱਚਿਆਂ ਨੇ ਨਾ ਥੋੜ੍ਹਾ ਇਹਨਾਂ ਦਾ ਗ਼ਲਤ ਯੂਜ ਕਰਨਾ ਸਿੱਖ ਲਿਆ ਉਂਝ ਤਾਂ ਹੈ ਤਾਂ ਫੋਨ ਤਾਂ ਸਾਰਾ ਹੀ ਵਧੀਆ ਸੀਗਾ।
ਹਾਂਜੀ ਹਾਂਜੀ।
ਹਾਂਜੀ, ਬੱਚੇ ਤਾਂ ਅੱਜ-ਕੱਲ ਬਿਲਕੁਲ ਵੀ ਨੀਂ ਸੋਣਦੇ।
ਇਚ ਐ ਨਾ ਕਿ ਅਸੀਂ ਕਿੰਨਾ ਅਸੀਂ ਯੂਜ ਕਰਨੇ ਆਂ ਕਿਸੇ ਚੀਜ਼ ਦਾ। ਤੇ ਉਹ ਕਿੰਨੇ ਸਾਡੇ ਕੰਮ ਆਂਦੀ ਏ, ਸਾਨੂੰ ਕਿੰਨਾ ਪ੍ਰੋਫਿਟ ਦਿੰਦੇ ਏ, ਕਿੰਨਾ ਲੋਸ ਦਿੰਦੀ ਐ। ਹਨਾ?
ਹਾਂਜੀ ਹਾਂਜੀ ਬਸ ਅੱਜ-ਕੱਲ ਸਾਰੀ ਜਨਰੇਸ਼ਨ ਈ ਇਹੋ ਜਿਹੀ ਆ ਰਹੀ ਐ ਟਿਕ ਹੁਣ ਦੇਖੋ ਟਿਕਟ ਬੁੱਕ ਕਗਰ ਨ੍ਹੀਂ ਹੁੰਦੀ ਆਪਾਂ ਇੰਨੀ ਦੂਰ ਬੈਠੇ ਦੇ ਆਂ ਪਿੰਡ ਦੇ ਵਿੱਚ, ਹੁਣ ਵਧੀਆ ਆਪਾਂ ਨੂੰ ਕਿਧਰੇ ਜਾਣ ਦੀ ਜ਼ਰੂਰਤ ਨੀ ਏ, ਘਰੇ ਬੈਠੇ ਟਿਕਟਸ ਬੁੱਕ ਕਰ ਲੋ ਕੁਛ ਵੀ ਕਰ ਲੋ, ਰਾਈਡ ਬੁੱਕ ਕਰ ਲੋ, ਰੈਪੀਡੋ ਮੰਗਵਾਓ। ਹਾਂਜੀ।
ਤੇ ਜਾਣਾ ਤੇ ਉੱਥੇ, ਜਿੱਥੇ ਜਾਣਾ ਉੱਥੇ ਦੇ ਹੋਟਲ ਰੂਮ ਬੁੱਕ ਹੋ ਜਾਂਦੇ ਨੇ।
ਜੀ ਜੀ ਜੀ ਜੀ ਜੀ ਸਹੀ ਐ, ਹਾਂਜੀ।
ਇੱਥੇ ਕੁਛ ਖਾਣਾ, ਤਾਂ ਬੱਚੇ ਪਹਿਲੇ ਦੇਖ ਲੈਂਦੇ ਨੇ, ਅਸੀਂ ਇੱਥੇ ਇਹ ਖਾਣਾ ਇੱਥੇ ਉਹ ਖਾਣਾ। ਜਗ੍ਹਾ ਡਿਸਾਈਡ ਕਰ ਲੈਂਦੇ ਨੇ ਫੋਨਾ ਚ ਦੇਖ ਕੇ, ਅੱਜ-ਕੱਲ੍ਹ ਸਭ ਕੁਛ ਦਿਖਾਂਦੇ ਨੇ। ਹਨਾ? ਕਿ ਕਿੱਥੇ ਦਾ ਕੀ ਫੇਮਸ ਐ, ਕੀ ਨਈਂ ਐ।
ਜੀ ਜੀ ਕਿਧਰੇ ਵੀ ਸ਼ਹਿਰ ਚ ਜਾਈਏ, ਕਿਸੇ ਅਣਜਾਨ ਸ਼ਹਿਰ ਵਿੱਚ ਵੀ ਲੋਕੇਸ਼ਨ ਜੀ ਯਸ ਕਿਨਮ ਉਹ ਕਰ ਦਿਨੇ ਨੇ ਮੈਪ ਚ ਹਾਂਜੀ ਵੀ ਵੀ ਲੱ ਗ ਅਲੱਗ ਲੋਕੇਸ਼ਨ ਤੇ, ਬੰਦਾ ਲੋਕੇਸ਼ਨ ਸੈਂਡ ਕਰਦੇ ਗਲੀ-ਗਲੀ ਤੱਕ ਲੈ ਜਾਂਦਾ ਗਾ। ਇਸ ਹਿਸਾਬ ਦਾ ਬੜੀ ਯੂਜਫੁਲ ਹੈਗਾ ਫੋਨ ਨਾ।
ਮੈਂਪ ਨਾਲ ਹਾਂ, ਸਹੀ ਗੱਲ ਐ। ਯੂਜਫੁਲ ਵੀ ਐ, ਉਹੀ ਐ ਨਾ ਅਸੀਂ ਜ਼ਰੂਰਤ ਤੋਂ ਜ਼ਿਆਦਾ ਯੂਜ ਕਰਨੇ ਆ ਨਾ ਫਿਰ ਉਹ ਤਾਂ ਨੁਕਸਾਨ ਦੇਂਦਾ। ਅਸੀਂ ਜ਼ਰੂਤ ਤੋਂ ਜ਼ਿਆਦਾ ਅਸੀਂ ਅਗਰ ਖਾਣਾ ਵੀ ਖਾ ਲਾਂਗੇ ਨਾ ਤੇ ਉਹ ਵੀ ਪੇਟ ਖ਼ਰਾਬ ਈ ਕਰੇਗਾ ਸਾਡਾ। ਹੇਨਾ ਤੇ ਉਹ ਤੇ ਫੇਰ, ਹਂ ਨੁਕਸਾਨ ਈ ਐਦ ਚ। ਸਹੀ ਗੱਲ ਐ।
ਹਾਂਜੀ।
ਕਰੇ ਨਾ, ਹਾਂ ਇਹ ਤੇ ਸਾਡੇ ਹੱਥ ਵਿਚ ਐ, ਸਾਨੂੰ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣਾ ਚਾਈਦਾ ਐ। ਕਿ ਇਹਦਾ ਯੂਜ ਕਰੋ, ਜਿੰਨਾ ਤੁਹਾਨੂੰ ਲੋੜ ਐ, ਲੋੜ ਤੋਂ ਜ਼ਿਆਦਾ ਯੂਜ ਨਾ ਕਰੋ।
ਜਦੋਂ ਦਾ ਇਹ ਫੋਨ ਦੇਖਣਾ ਇੰਨੇ ਸ਼ੁਰੂ ਕੀਤਾ, ਮੈਂ ਆਪਣਾ ਆਪ ਕਟਾ ਤਾ ਮੈਂ ਕਿਆ ਨਈ। ਅਗਰ ਮੈਂ ਜ਼ਿਆਦਾ ਫੋਨ ਦੇਖਾਂਗੀ, ਮੇਰੀ ਗੁੜੀਆ ਵੀ ਦੇਖੇਗੀ। ਮੈਂ ਇਹਦੇ ਪਾਪਾ ਦਾ ਵੀ ਛੁਡਵਾਤਾ, ਮੈਂ ਕਿਆ ਨਈ ਤੁਸੀਂ ਇਹਦੇ ਜਦੋਂ ਵੀ ਕੋਲ ਆ ਕੇ ਬੈਠ ਠੇ, ਫੋਨ ਬੰਦ ਕਰ ਦੇਣਾ। ਅ ਆ ਕੇ ਦੇਖਣ ਦੀ ਕੋਸ਼ਿਸ਼ ਕਰਦੀ ਐ, ਫੋਨ ਬੰਦ ਹੁਣ ਤਾਂ ਮੈਂ ਰੀਲਸ ਤੇ ਵੀ ਹੁਣ ਦੋ-ਚਾਰ ਦਿਨ ਹੋਗੇ, ਰੀਲਸ ਤੇ ਵੀ ਉਹ ਕਰਤ ਤੇ ਜ਼ੀਰੋ ਟਾਈਮ ਲਿਮਿਟ ਲਗਾਤੀ, ਮੈਂ ਕਿਆ ਨਈ। ਅਗਰ ਯੂਟਿਊਬ ਤੇ ਹੁਣ ਮੇਰੇ ਜ਼ੀਰੋ ਟਾਈਮ ਲਿਮਿਟ ਵੇ, ਕਹਿ ਦੇਨੀ ਇਹਨੇ ਪਿੱਛੇ ਬੰਦ ਹੋ ਗਿਆ।
ਅੱਛਾ।
ਹਾਂਜੀ।
ਸਈ ਐ-ਸਈ ਐ ਐ ਵੀ ਸਹੀ ਐ ਨਾ, ਕਿਓਂਕਿ ਬੱਚਿਆਂ ਚ ਫਿਰ ਮਾਂ-ਪਿਓ ਨਾਲ ਟਾਈਮ ਸਪੈਂਡ ਈ ਨੀ ਕਰਦਾ।
ਹਾਂਜੀ ਹਾਂ
ਹਨਾ ਹਾਂਜੀ ਚਲੋ ਜੀ ਬੋਤ ਵਧੀਆ ਲੱਗਾ ਤਾਡੇ ਨਾਲ ਗੱਲ ਕਰਕੇ। ਥੈਂਕ ਯੂ ਜੀ ਤਾਡਾ, ਸਸ ਰੀ ਕਾਲ ਜੀ।